ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਕੀ ਹਾਲ ਹੈ ਏ?
ਬਸ ਵਧੀਆ ਜੀ, ਹੋਰ ਕੀ ਕਰ ਰਹੇ ਸੀ?
ਮੈਂ ਬਸ ਬੈਠੀ ਹੋਈ ਸੀ ਕੰਮ ਸ਼ਮ ਕਰਕੇ ਫ੍ਰੀ ਹੋਇਆ।
ਅੱਛਾ ਜੀ ਘਾਰ ਪਰਿਵਾਰ ਸਭ ਠੀਕ ਹੈ
ਸਭ ਵਧੀਆ ਤੁਸੀਂ ਸੁਣਾਓ ਬੱਚੇ ਠੀਕ ਨੇ।
ਹਾਂਜੀ ਸਭ ਠੀਕ ਹੈ, ਹੋਰ ਸਭ ਰਾਜੀ ਬਾਜੀ ਹੈ।
ਸਭ ਵਧੀਆ ਸਭ ਵਧੀਆ, ਤੁਸੀਂ ਬਤਾਓ ਗਰਮੀ ਕੈਸੀ ਚੱਲ ਰਹੀ ਹੈ ਅੱਜ ਕੱਲ।
ਬਸ ਬੜੀ ਗਰਮੀ ਚਲ ਦੀ, ਹਾਂ ਹੁਣ ਥੋੜਾ ਸ਼ਾਮੀ ਮੌਸਮ ਸਹੀ ਹੋਇਆ ਸੀ। ਥੋੜ੍ਹੀ ਠੰਡੀ ਹਵਾ ਚੱਲ ਰਹੀ ਸੀ।
ਅੱਛਾ ਅੱਛਾ, ਹਾਂ ਸਹੀ, ਇੱਥੇ ਤੇ ਬਹੁਤ ਗਰਮੀ ਹੂੰ।
ਹਾਂ ਦੁਪਹਿਰ ਤੇ ਬਹੁਤ ਗਰਮੀ ਸੀ। ਸੀ, ਪਰ ਸ਼ਾਮੀ ਥੋੜਾ ਜਿਹਾ ਨਾ ਬੱਦਲ ਜਿਹੇ ਬਣੇ ਸੀ। ਤੇ ਬੜੀ ਠੰਡੀ ਹਵਾ ਚੱਲੀ ਹੈ ਤੇ ਥੋੜੀ ਦੋ ਤਿੰਨ ਬੂੰਦਾਂ ਆਈਆਂ ਵੀ ਨੇ ਬਦਲ ਦੀਆਂ। ਜਿਵੇਂ ਜਸਟ ਛਿੱਟਾ ਹੀ ਮਾਰਿਆ ਹੁੰਦਾ, ਕਿਸੇ ਨੇ ਪਾਣੀ ਦਾ ਐਵੇਂ।
ਆਹੋ ਉਹ ਐਜੀ ਮਜ਼ਾਕ ਕੀਤਾ ਤੁਹਾਡੇ ਨੇ।
ਹਾਂ। ਮਤਲਬ ਬਹੁਤ ਠੰਡਾ ਮੌਸਮ ਹੋਇਆ ਸੀ ਬਾਹਰ, ਮਤਲਬ ਬਹੁਤ ਠੰਢਡੀ ਹਵਾ ਚੱਲਦੀ ਹੈ ਬਾਹਰ। ਮਤਲਬ ਇਸ ਟਾਈਮ ਤੇ ਹੋਇਆ ਠੰਡਾ ਮੌਸਮ, ਹੁਣ ਥੋੜਾ ਜਿਹਾ।
ਨਹੀ ਸੀ ਵਧੀਆ।
ਗਰਮੀ ਤੇ ਚਲੋ ਇਸ ਮਹੀਨੇ ਵੈਸੇ ਵੀ ਪੈਂਦੀ ਹੀ ਪੈਂਦੀ ਗਰਮੀ, ਗਰਮੀ ਨੂੰ ਵੀ।
ਬਹੁਤ ਗਰਮੀ ਪੈ ਰਹੀ, ਬਹੁਤ ਗਰਮੀ ਪੈਂਦੀ ਪਈ ਇਹ, ਉਹ ਤੇ ਜ਼ਮੀਨਾਂ। ਪਖਦੀ ਪਈ ਆ, ਛੱਤਾਂ ਪਖਦੀ ਪਈਆਂ, ਏ ਸੀ ਲਗਾਓ ਦਸ ਦਸ ਮਿੰਟ ਕਮਰੇ ਠੰਡੇ ਨੀ ਹੁੰਦੇ ਇੰਨਨੀ। ਮੇਰਾ ਐਕਚੁਲੀ ਹੈ ਵੀ ਟੋਪ ਫਲੋਰ ਉੱਪਰ ਹੈ, ਬਹੁਤ ਗਰਮੀ ਪੈਂਦੀ ਪਈ ਹੈ।
ਨਹੀ ਉਪਰ ਤੇ ਜ਼ਿਆਦਾ ਗਰਮੀ ਹੁੰਦੀ ਹੈ।
ਹੋਰ ਕੀ
ਹਾਂ, ਉਪਰ ਤੇ ਜ਼ਿਆਦਾ ਹੁੰਦੀ ਹੈ, ਗਰਮੀ
ਉਹ ਤਾਂਹੀ
ਹੋਰ, ਮੈਂ ਤੁਹਾਨੂੰ ਪੁੱਛਣਾ ਸੀ। ਕਿ ਮੈਂ ਨਾ ਆਪਣੇ ਬੱਚੇ ਦੀ ਟਿਊਸ਼ਨ ਦਾ ਪੁੱਛਣਾ ਸੀ।
ਅੱਛਾ, ਅੱਛਾ, ਠੀਕ ਹੈ।
ਹਾਂਜੀ।
ਤੇ ਕੀ ਕਿਹੜੀ ਕਲਾਸ ਚ ਨੇ ਬੇਟੀਆਂ ਤੁਹਾਡੀਆਂ।
ਮੇਰੀ ਇੱਕ ਪੰ- ਪੰਜਵੀ ਕਲਾਸ 'ਚੇ ਐ, ਇੱਕ ਪਹਲੀ ਕਲਾਸ 'ਚੇ ਐ।
ਅੱਛਾ ਠੀਕ ਹੈ, ਤੇ ਪਹਿਲੇ ਕਿਤੇ ਟਿਊਸ਼ਨ ਲਗਵਾਈ ਸੀ, ਤੁਸੀਂ ਉਹਨਾਂ ਨੂੰ
ਅ। ਪਹਿਲੇ ਲਵਾਈਆਂ ਸੀ, ਪਰ ਨਾ ਮੈਨੂੰ ਉਹਨਾਂ ਦਾ ਨਾ ਮਤਲਬ ਪੜ੍ਹਾਉਣ ਦਾ ਤਰੀਕਾ ਨਹੀਂ ਸਮਝ ਆਉਂਦਾ ਪਿਆ। ਜਦੋਂ ਪਹਿਲਾਂ ਤਾਂ ਕਲਾ ਜਦੋਂ ਪੜ੍ਹਦੀਆਂ ਹੀ ਉੱਥੇ। ਤੇ ਨੰਬਰ ਲੈ ਕੇ ਆਉਂਦੀ ਆ ਪੂਰੇ ਪੂਰੇ ਹੁੰਦੇ ਆ, ਜਦੋਂ ਪੇਪਰ ਆਉਂਦੇ ਆ ਤੇ ਮੇਰੀ ਕੁੜੀ ਨੂੰ ਹਮੇਸ਼ਾ ਹੀ ਨਾ ਵੱਡੇ ਵਾਲੇ ਜਿਹੜੇ ਆਂਸਰ ਹੁੰਦੇ ਆ ਨਾ। ਵੱਡੇ ਪ੍ਰਸ਼ਨਾਂ ਦੇ ਉੱਤਰ ਦੋ, ਉਹਨਾਂ ਚ ਉਹਨੂੰ ਇੱਕ ਵੀ ਆਂਸਰ ਨੀ ਆਉਂਦਾ ਹੁੰਦਾ, ਦੋ ਚਾਰ ਆਂਸਰ ਨਾਲ ਨੂੰਦੇ ਆ।
ਅੱਛਾ ਨਹੀਂ ਹੈ ਤੇ ਫੇਰ ਮਤਲਬ ਤੇ ਫੇਰ ਬੱਚੇ। ਜਿਹੜੀ ਪ੍ਰੈਕਟਿਸ ਸਹੀ ਨ ਨਹੀਂ ਹੁੰਦੀ ਫੇਰ।
ਹਾਂ, ਤੇ ਮਤਲਬ ਕਿ ਉਹ ਆਪਣੇ ਵਲੋਂ ਤਇਆਰ ਰਹਿੰਦੀ ਹੈ। ਕਿ ਸਾਰਾ ਮਤਲਬ ਮੈਂ ਕਰਾ ਦਿੱਤਾ, ਮੇਰੇ ਵੱਲੋਂ ਸਾਰਾ ਮਤਲਬ ਜਿਹੜਾ ਵ। ਕੰਮ ਹੈਗਾ, ਹੋ ਗਿਆ ਹੈ। ਤੇ ਪੂਰੀ ਇਹਦੀ ਤਿਆਰੀ ਹੋ ਗਈ ਹੈ, ਜਦੋਂ ਮੈਂ ਇਹਨੂੰ ਕਹਾਂਗੀ ਨਾ ਕਿ। ਲਿਆ, ਮੈਨੂੰ ਸੁਣਾ ਤੇ ਜਿਹੜੇ ਛੋਟੇ-ਛੋਟੇ ਹੁੰਦੇ, ਇੱਕ-ਇੱਕ ਲ ਇੱਕ ਲਾਈਨ ਦੇ ਉਸ ਨਾਲ ਜ ਜਿਹੜੇ ਥੋੜੇ ਉਸ ਤੋਂ ਵੱਡੇ, ਦੋ-ਤਿੰਨ ਲਾਈਨਾਂ ਦੇ ਹੁੰਦੇ ਆ। ਜਿਹਨੂੰ ਅਸੀ ਸ਼ੋਰਟ ਕਵਸ਼ਨ ਆਂਸਰ ਬੋਲਦੇ ਆਂ ਉਹ ਵੀ ਸੁਣਾ ਦਿੰਦੀ ਹੈ, ਤੇ ਜਦੋਂ ਆਨੇ, ਅਸੀਂ ਵੱਡੇ ਪ੍ਰਸ਼ਨ-ਉੱਤਰਾਂ ਦੇ ਉੱਤਰ ਦੇਵੋ। ਉੱਥੇ ਆ ਕੇ ਇਹਨੂੰ ਭੁੱਲੇ ਹੁੰਦੇ ਨੇ ਮੈਨੂੰ ਲੱਗਦਾ ਉਹ ਇਹ ਵਾਰੀ ਚੀਜ਼ਾਂ ਲਰਨ ਕਰਾਉਂਦੀ ਨਹੀਂ ਔਖੀ ਚੀਜ਼ਾਂ ਵਾਲ ਹੱਥ ਮਤਲਬ ਇਹਨਾਂ ਦਾ ਧਿਆਨ ਉੱਧਰ ਦਿੰਦੀ ਨੀ ਹੈਗੀ।
ਨਹੀਂ, ਨਹੀਂ, ਤੁਹਾਡੀ ਗੱਲ ਸਹੀ ਹੈ। ਮੈਂ ਸਮਝ ਗਈ। ਇਹ ਨਾ ਯਾ ਤੇ ਐਵੇ ਕਿ ਅ ਇਹ ਟੀਚਰ ਨਾਲ ਕਲੀਅਰਲੀ ਗੱਲ ਨਹੀਂ ਕਰਦੇ ਬੱਚੇ ਜਾਂ ਤੇ ਟੀਚਰ ਸਹੀ ਤਰੀਕੇ ਨਾਲ ਮੋਨੀਟਰ ਨਹੀਂ ਕਰ ਰਹੀ। ਜਾਂ ਤੇ ਬੱਚੇ ਮਤਲਬ ਬੁਲ ਟਰਾਂਸਪੇਰੈਂਸੀ ਨੀ ਰੱਖੇ ਹੋਏ। ਆਪਣੇ ਟੀਚਰ ਨਾਲ ਪਤਾ ਮੈਂ ਦੱਸਦੀ ਹਾਂ- ਇਹ ਏਜ ਹੁੰਦੀ ਹੈ ਕਿ ਬੱਚੇ ਨਾ ਭੱਜਦੇ ਨੇ ਪੜ੍ਹਾਈਆਂ ਤੋਂ ਕਿ ਜਲਦੀ ਜਲਦੀ ਕੰਮ ਖਤਮ ਹੋਏ। ਜਲਦੀ ਇਹਦੀ ਘਰ ਜਾਈਏ ਉਹ ਸੁੌੱਖਾ- ਸੁੱਖਾ ਪੜ੍ਹੀਏ ਅਸੀਂ ਵੀ ਟਿਊਸ਼ਨ ਪੜ੍ਹਾਉਂਦੇ ਹਾਂ ਤੁਹਾਨੂੰ ਪਤਾ ਬੱਚਿਆਂ ਦੀ ਮੈਂਟਲਿਟੀ ਕੀ ਹੈਗੀ ਹੈ। ਹਾਲਾਂਕਿ, ਅਸੀਂ ਵੀ ਇੱਕ ਟਾਈਮ ਤੇ ਜਦੋਂ ਬੱਚੇ ਸੀ ਅਸੀਂ ਵੀ ਐ ਜ ਕਰਦੇ ਸੀ। ਕਿ ਟਿਊਸ਼ਨ ਜਾ ਕੇ ਨਾ ਹਲਕਾ ਮ-ਹਲਕਾ ਕੰਮ ਕਰਕੇ ਆ ਜਾਓ ਤੇ ਘਰ ਆ ਕੇ ਲਰਨ ਕਰ ਲੈਂਦੇ ਸੀੇ। ਵਡੇ ਕੁ ਹੁਣਦਾ
ਹਾ, ਤੇ ਅੱਜ ਕੱਲ ਦੇ ਬੱਚੇ ਬੱਚੇ ਘਰ ਆ ਕੇ ਨਹੀਂ ਨਾ ਪੜ੍ਹਦੇ, ਅੱਜ ਕੱਲ੍ਹ ਦੇ ਬੱਚੇ ਘਰ ਆ ਕੇ ਨਾਲੇ ਫੋਨ ਫੜਦੇ ਨੇ।
ਐਹ, ਐਹ ਗੱਲ ਸੱਚੀ ਬੋਲੀ, ਅੱਜ ਕੱਲ੍ਹ ਦੇ ਬੱਚੇ ਬਹੁਤ ਅਡਿਕਟਿਡ ਹੋ ਗਏ ਨੇ ਫੋਨ ਤੋਂ। ਹਾਲਾਂਕਿ, ਮੈਂ ਕਹਿੰਦੀ ਸਾਡਾ ਵਾਲਾ ਸਮਾਂ ਬਹੁਤ ਅੱਛਾ ਸੀ। ਜਦੋਂ ਫੋਨ ਹੁੰਦੇ ਹੀ ਨਹੀਂ ਸੀ ਘਰ। ਫੋਨ ਤੇ ਅੱਜ-ਕੱਲ ਬੱਚੇ ਫੋਨਾ ਨੂੰ ਲੈ ਕੇ ਅਡਿਕਟਡ ਹੋ ਗਏ ਨੇ ਕਿ ਉਹਨਾਂ ਦੀ ਜੋ ਸਹੀ ਜੋ ਐਨਰਜੀ ਐ- ਉਹ ਸਾਰੀ ਫੋਨਾਂ ਤੇ ਹੀ ਨਿਕਲ ਜਾਂਦੀ ਏ ਤੇ ਪੜ੍ਹਾਈਆਂ ਵੇਲੇ ਬਲੈਂਕ ਜਾਂਦੇ ਨੇ, ਕਿਹੜਾ ਫੀਚਰ ਕਿੱਥੇ ਸਭ ਪਤਾ, ਉਹਨਾ ਨੂੰ ਫੋਨ ਕਿੱਦਾਂ ਖੋਲਣੈ, ਕਿੱਦਾਂ ਗੇਮਾਂ, ਕਿੱਦਾਂ ਕੋਲਾਂ ਕਰਨ ਹ ਸ ਪਤਾ ਐ। ਕਤੇ ਤੁਸੀਂ ਉਹਨਾਂ ਨੂੰ ਕਹਿ ਦੋ ਨਾ ਕਿ ਬੇਟਾ, ਐ ਵਾਲਾ ਕੁਸ਼ਨ ਜਰਾ ਗੂਗਲ ਚੋਂ ਕੱਢੀ, ਤਾਂ ਉਹ ਨੀ ਉਹਨਾਂ ਨੂੰ ਆਉਣਾ। ਤੁਹਾਨੂੰ ਗੂਗਲ ਚੋਂ ਕੱਢ ਕੇ ਏਦਾਂ ਆਂਸਰ ਕਿੱਦਾਂ ਲੱਭਣਾ ਹੈ ਮੈਂ ਅੱਛੇ ਕੰਮ ਇਹ ਯੂਜ ਨਹੀਂ ਕਰਦੇ ਬੜੇ ਘੱਟ ਬੱਚੇ ਜਿਹੜੇ ਅੱਛੇ ਕੰਮ ਵਾਸਤੇ ਯੂਜ। ਕਰਦੇ ਨੇ ਮੋਸਟਲੀ ਬੱਚੇ ਖੇਡਾਂ ਹੀ ਖੇਡਦੇ ਇਹਦੇ ਵਿੱਚ।
ਅੱਜ ਕੱਲ੍ਹ। ਗੇਮਾਂ। ਯਾਰ 'ਚ ਜਿਹੜੀਆਂ ਇਹ ਜਿਹੜੀਆਂ ਸ਼ੋਰਟ ਮੂਵੀਜ਼ ਆ ਰਹੀਆਂ ਉਹ ਵੇਖਦੇ ਨੇ ਬਸ। ਕਿ ਉਹਨਾਂ ਨੇ ਜਿਹੜੇ ਉਹਨਾਂ ਨੇ ਮਤਲਬ ਵਿੱਚ। ਅ ਫੈਵੀਕੋਲ ਨੂੰ ਘੋਲ ਕੇ ਕਲੇਅ ਕਿਸ ਤਰ੍ਹਾਂ ਬਣਾਈਏ। ਉਹਦੇ 'ਚ ਤੇਲ ਪਾ ਤਾਂ ਇਹ ਚੀਜ਼ਾਂ ਸਿੱਖਦੇ ਨੇ। ਸ਼ਰਾਰਤਾਂ ਵਾਲੀ ਇਹ। ਇੱਕ ਮਤਲਬ ਆਉਂਦਾ ਏ ਟੀਵੀ ਵਿੱਚ ਚੈਨਲ ਆਉਂਦਾ ਏ। ਉਹਦੇ ਵਿੱਚ ਉਹ ਦੱਸਦੇ ਨੇ ਕਿ ਅਹ ਅ ਪ ਪੜ੍ਹਨ ਚੱਲੇ ਹਾਂ, ਤੇ ਸਕੂਲ ਦੇ ਵਿੱਚ ਅਸੀਂ ਜੈਲੀ ਲਿਪਸਟਿਕ ਕਿੱਦਾਂ ਲੈ ਕੇ ਜਾਣੀਆਂ ਨੇ ਉਹ ਪਾਣੀ ਪੈਨ ਦੇ ਵਿੱਚ ਛੇ ਉਹਨੂੰ ਪਹਿਲਾਂ ਉਹ ਮੈਂ ਪਿਘਲਾਣਗੇ, ਪਿਘਲਾ ਕੇ ਪੈਨ ਦੀ ਕੈਪ ਵਿੱਚ ਪਾਲਣਗੇ। ਉਹ ਲਿਪਸਟਿਕ ਬਣ ਜੈਗੀ। ਮਾੜਾ ਮੇਕਅੱਪ ਨਾ ਸਾਡਾ ਖ਼ਰਾਬ ਹੋ ਜੇ। ਉੱਥੇ ਮੇਕਅੱਪ ਲੱਗੇਗਾ। ਇਹ ਚੀਜ਼ਾਂ
ਤੁਸੀਂ ਨਾ ਦਿਖਾਓ, ਉਹਨਾਂ ਨੂੰ ਡਾਂਟ ਦਿਆ ਕਰੋ। ਇਹ ਚੀਜ਼ਾਂ ਨਾ ਵਿਖਾਓ, ਅੱਗੇ ਸਮਾਂ ਇੰਨਾ ਤੇਜ਼ ਚੱਲ ਰਿਹਾ। ਹੋਰ ਇਓ ਸਭ ਚੀਜ਼ਾਂ ਸਿੱਖਣਗੇ ਫੇਰ ਤੇ ਬੜਾ ਔਖਾ ਹੋ ਜਾਣਾ ਬੱਚਿਆਂ ਵਾਸਤੇ। ਏਡਾ ਫਾਸਟ ਚੱਲ ਰਿਹਾ ਨਹੀਂ, ਨਹੀਂ, ਵਧੀਆ ਸਗੋਂ ਡਾਂਟਿਆ ਕਰੋ।
ਟੀ ਵਾਲੀ ਕੁੜੀ ਹੈ, ਉਹ ਤੇ ਚਲੋ ਉਦਾ ਟੀਵੀ ਚ ਇੱਕ ਅੱਧ ਹੀ ਕਾਰਟੂਨ ਫੇਵਰੇਟ ਹੈਗਾ। ਉਹ ਕਾਰਟੂਨ ਚ ਹੀ ਜ਼ਿਆਦਾ ਧਿਆਨ ਦਿੰਦੀ ਐ। ਪਰ ਜਿਹੜੀ ਵੱ ਮਤਲਬ, ਉਹਦਾ ਧਿਆਨ ਜ਼ਿਆਦਾ ਪਤਾ ਕਿਹਦੇ ਚ ਹੁੰਦਾ‌। ਮੈਨੂੰ ਫੋਨ ਮਿਲਜੇ। ਮੈਨੂੰ ਫੋਨ ਮਿਲ ਜੇ ਮੈਂ ਫੋਨ ਵਿੱਚ ਗੇਮਾਂ ਖੇਡੀ ਜਾਵਾਂ ਗੇਮਾਂ ਖੇਡੀ ਜਾਵਾਂ ਫੋਨ ਦੇ ਵਿੱਚ।
ਮੈਨੂੰ ਲੱਗਦਾ ਮੋਸਟਲੀ ਪੇਰੈਂਟਸ ਦੀ ਸੇਮ ਕੰਪਲੇਂਟ ਹੈ। ਕਿ ਬੱਚੇ ਨਹੀਂ ਪੜ੍ਹਦੇ ਘਰ ਆ ਕੇ ਫੋਨ ਚਲਾਉਂਦੇ ਨੇ। ਘਰ ਆ ਕੇ ਹੋਮਵਰਕ ਨਹੀਂ ਕਰਦੇ ਜਾਂ ਫਿਰ ਬਹੁਤ ਓਵਰ ਸਮਾਰਟ ਹੋ ਰਹੇ ਨੇ। ਇਰੀਟੇਟ ਬਹੁਤ ਜਲਦੀ ਹੁੰਦੀ ਰਿਹਾ ਅੱਜ ਕੱਲ੍ਹ। ਬਹੁਤ ਮੈਂ ਕਹਿੰਦੀ ਅੱਜ ਕੱਲ੍ਹ ਬੱਚੇ ਦੀ ਜ਼ੁਬਾਨਾਂ ਇੰਨੀ ਲੰਬੀ ਲੰਬੀਆਂ ਹੋ ਗਈਆਂ ਨੇ ਪੇਰੈਂਟਸ ਨੂੰ। ਇਕਦਮ ਫੱਟ ਜਵਾਬ ਦਿੰਦੇ ਨੇ ਕੋਈ ਨੀ ਇਹ ਤੁਸੀਂ ਭੇਜੋ ਮੇਰੇ ਕੋਲ਼। ਫਿਰ ਮੈਂ ਕਰਦੀ ਇਹਨਾਂ ਨੂੰ ਸਿੱਧਾ।
ਹਾਂ ਜੇ ਇਹਨਾਂ ਨੂੰ ਕਹਿ ਲਓ ਨਾ ਕਿ ਬ ਅਹ ਬੱਚੇ ਕਿ ਤੁਹਾਨੂੰ ਕੁਛ ਉਹਨਾਂ ਨੇ ਕੰਮ ਦਿੱਤਾ। ਤੈਅ ਕਰਨਾ ਸੀ। ਯਾਦ ਕਰਨਾ ਸੀ ਦਿੱਤਾ ਕੁਛ ਤੇ ਤੁਸੀਂ ਮੈਨੂੰ ਦੱਸੋ ਮੈਂ ਤੁਹਾਨੂੰ ਯਾਦ ਕਰਵਾਵਾਂ। ਕਹਿਣਗੇ ਕਿ ਕਿੰਨਾ ਪੜ੍ਹੀਏ, ਸਕੂਲ ਪੜ੍ਹੀ ਟਿਊਸ਼ਨ ਪੜ੍ਹੀਏ। ਘਰ ਪੜ੍ਹੀਏ ਏਦਾਂ ਦੇ ਡਾਇਲੌਗ ਯੂਜ ਹੁੰਦੇ ਨੇ।
ਸਹੀ ਗੱਲ ਹੈ। ਅੱਜ ਕੱਲ ਦੇ ਬੱਚੇ ਤਾਂ ਮੂੰਹ ਮੂੰਹ ਬੰਦ ਕਰਾ ਦਿੰਦੇ ਨੇ।
ਬੱਬੂ ਮਾਨ। ਫਿਰ ਪਤਾ ਕੀ ਫੇਰ ਮਾਂ ਪਿਓ ਨੂੰ ਵੀ ਤਰਸ ਆ ਜਾਂਦਾ ਵਾਕਈ ਬੱਚਾ ਸਹੀ ਕਹਿ ਰਿਹਾ ਪਹਿਲਾਂ ਸਵੇਰ ਦਾ ਛੇ ਵਜੇ ਉੱਠ। ਉੱਠ ਕੇ ਸਕੂਲ ਗਿਆ ਢਾਈ ਵਜੇ ਘਰ ਆਇਆ ਫੇਰ ਉਸ ਤੋਂ ਬਾਅਦ ਅਸੀਂ ਟਿਊਸ਼ਨ ਭੇਜ ਤਾਂ। ਛੇ ਸੱਤ ਵਜੇ ਫੇਰ ਉਹ ਘਰ ਆਇਆ ਫੇਰ ਉਹ ਉਹ ਫੇਰ।
ਕੋਈ ਹੋਰ ਐਕਟੀਵਿਟੀਜੀ ਕਰਵਾਓ ਉਹਨਾਂ ਨੂੰ। ਹਨਾ ਗੇਮ ਖਿਲਵਾਲੋ ਫੋਨ ਤੋਂ ਮੈਂ ਕਹਿੰਦੀ ਦੂਰ ਰੱਖੋ ਜਿੰਨਾ ਹੋ ਸਕਦਾ ਹੈ। ਔਖਾ ਵੈਸੇ ਇਸ ਗੇਮ ਤੋਂ ਫੋਨਾਂ ਤੋਂ ਦੂਰ ਰੱਖਣਾ ਹੈ।
ਹਾਂ ਤੇ ਗੇਮ ਤੇ ਖੇਡਦੇ ਖੇਡਦੇ ਲੜਾਈ ਹੋ ਜਾਂਦੀ ਸਾਡੀ। ਅਸੀਂ ਗੇਮ ਤੂੰ -ਤੂੰ ਵੱਧ ਲੈ ਲਈ, ਮੈਂ ਕੱਟ ਲੈ ਲਈ, ਮੈਂ ਤੂੰ ਜਿੱਤ ਕਿਉਂ ਗਈ, ਮੈਂ ਹਾਰ ਕਿਉਂ ਗਈ। ਬੜਾ ਮਤਲਬ, ਇਹਨਾਂ ਨੇ ਪਰੇਸ਼ਾਨ ਕਰਨਾ ਹੁੰਦਾ ਹੈ।
ਹੂੰ ਸਹੀ ਗੱਲ ਹੈ। ਉਹ ਨਾਲ਼ੇ ਮੈਨੂੰ ਲੱਗਦਾ ਬਰਾਬਰ, ਦੀ ਵੀ ਹੈਗੀਆਂ ਨੇ ਨਾ।
ਹਾਂ ਹੈ ਤੇ ਚਲੋ ਹੈ, ਛੋਟੀ ਤੋਂ ਕਾਫ਼ੀ, ਹੈਗਾ, ਫ਼ਰਕ ਹੈਗਾ ਪਰ ਨਾ ਮਤਲਬ ਕਿ, ਹਾਈਟ ਅਕੋਰਡਿੰਗ ਟੂ, ਬਰਾਬਰ ਲਗ ਕਿਸੇ ਟਾਈਮ ਲੱਗਦੀਆਂ ਨੇ,
ਆਹ ਉਹ ਮਤਲਬ ਹੁੰਦੀ ਹੈ, ਭੈਣਾਂ ਭਾਵੇਂ ਦਸ ਸਾਲ ਦਾ ਗੈਪ, ਉਹ ਦੇ ਹੁੰਦੀ ਹੈ। ਸਹੇਲੀਆਂ ਵਰਗੀਆਂ ਹੀਈਆਂ ਨੇ, ਲੜਨਾ ਓਦਾਂ ਹੀ ਉਹਨਾਂ ਨੇ, ਹਾਂ, ਇਹ ਚੀਜ਼ ਮੈਂ ਵੀ ਓਬਜ਼ਰਵ, ਕੀਤੀ ਏ
ਸ਼ਕਲਾਂ ਵੀ ਸੇਮ ਲੱਗਦੀਆਂ ਨੇ, ਹਾਂ ਤੇ, ਫੇਰ ਉਹ ਲੱਗਦੀ ਐ, ਵੀ ਹੁਣ ਸਕੂਲ ਚ ਵੀ ਕਈ ਬੰਦੇ ਇਹਨਾ ਭੁਲੇਖਾ ਖਾਂਦੇ ਨੇ,
ਮੈਂ ਤੇ, ਆਪੇ ਖਾ ਗਈ ਸੀ ਭੁਲੇਖੇ ਨਵੇਂ -ਨਵੇਂ ਮੈਂ ਆਪੇ ਭੁਲੇਖਾ ਖਾ ਗਈ ਸੀ। ਸੀਗੀ ਦੋਨੋ ਚੋਂ ਵੱਡੀ ਕੌਣ? ਮੈਂ ਜਬ ਨਾਮ, ਬਾਏ ਨੇਮ ਤੋਂ ਪੁਲੇਖਾ ਖਾ, ਗਈ ਸੀ। ਕਿ ਕੌਣ ਹੈਗੀ ਏ
ਤੇ ਸਕੂਲ, 'ਚ ਮੈਡਮ ਵੀ। ਭੁਲੇਖੇ ਖਾਂਦੇ ਹੋਏ ਕਹਿੰਦੀ ਦੀਦੀ, ਤੂੰ ਦੋਨੋ ਦੀ ਸ਼ਕਲ ਸੇਮ ਹੈ ਮੈਂ ਕਿਹਾ ਮੈਮ ਨੂੰ ਕਹਿ ਰਹੀ ਆਪਾਂ ਜੁੜਵਾ ਹੈ ਗਏ ਸੀ। ਹੂੰ। ਬਸ ਟਾਈਮ ਅਲੱਗ -ਅਲੱਗ ਲੈ ਕੇ ਆਏ ਸੀ। ਜਿੱਦਣ, ਇਹ ਦੋਨੋ ਤਿਆਰ ਹੁੰਦੀ ਆ ਨਾ, ਤੇ ਮੇਕਅੱਪ ਵਗੈਰਾ, ਮਾੜਾ ਜਾਂ ਹਲਕਾ। ਕਦੇ ਮੈਂ ਕਰ ਦਿੰਨੀ ਆ, ਤੇ ਸੇਮ ਡਰੈਸਿਸ ਪਾ ਲੈਣੀਆਂ ਤੇ ਫੇਰ, ਪਹਿਚਾਨਣੀਆ ਨਹੀਂ ਜਾਂਦੀਆਂ ਫ਼ਿਰ ਦੋਨੋਂ, ਸੇਮ ਲੱਗਦੀਆਂ ਹੈ।
ਤੁਸੀਂ ਉਹਨਾਂ ਨੂੰ, ਕੱਪੜੇ ਵੀ ਸੇਮ- ਸੇਮ ਪਾਵਾਉਂਦੇ ਹੋ ਨਾ।
ਤੇ ਹੁਣ ਵੀ, ਆਪਾਂ ਜਾਣਾ ਨਾ। ਤੇ ਉੱਥੇ, ਸੇਮ ਡਰੈਸਿਸ ਲੈ ਕੇ ਲਿਆਂਦੀਆਂ, ਦੋਨਾਂ ਨੇ। ਦੋ -ਦੋ ਜੋੜੇ ਲੈ ਕੇ ਗਈਆਂ ਸੇਮ ਡਰੈੱਸ।
ਅੱਛਾ -ਅੱਛਾ ਏਨੀ ਫੇਰ ਤੇ ਤਾਂ ਹੀ ਉਹ ਸੇਮ ਲੱਗਦੀ ਹੈ, ਕੱਪੜੇ ਵੀ ਤੇ ਬਰਾ ਸੇਮ- ਸੇਮ ਪਾਦੀਆ। ਤੇ ਉਹ ਫੇਰ, ਤੇ ਜਿਹਨੂੰ ਨਾਂ ਵੀ ਲੱਗੇ, ਉਹਨੂੰ ਵੀ ਲੱਗਣਾ ਹੈ।
ਪਹਿਲੇ ਛੋਟੀਆਂ ਸੀ, ਨਾ ਤੇ ਫੇਰ ਪਹਿਲੇ ਨੀ ਕਰਦੀਆਂ ਸੀ, ਪਹਿਲੇ ਮੈਂ ਜੋ ਪਾਣਾ ਪਾ ਲੈਂਦੀਆਂ ਸੀ। ਹੁਣ ਵੱਡੀਆਂ ਹੋਈਆਂ ਨਾ, ਹੁਣ ਵੇਖਦੀਆਂ ਨੇ, ਹੁਣ ਸੇਮ ਕੱਪੜੇ ਲੈਂਦੀਆਂ ਦੋਨੋ।
ਹੈ ਵੀ, ਇਹ ਵੀ ਠੀਕ ਨੇ, ਕਈਆਂ ਤੇ ਕਈ ਭੈਣਾਂ ਐਸੀਆਂ ਹੁੰਦੀਆਂ ਨੇ, ਸੇਮ ਕੱਪੜੇ, ਪਾਉਣਗੇ, ਹੀ ਨਈ, ਕਹਿਣਗੇ ਇਹ ਤੋਂ ਵਧੀਆ ਇਨ ਲੇ ਕੇ ਦੋ, ਐ ਵਾਲਾ ਨੀ ਲੈਣਾ ਮੈਂ
ਨਾ, ਸੇਮ ਲੈਂਦੀਆਂ ਸੇਮ, ਦੋ ਇਹ ਹੁਣ ਮੈਨੂੰ, ਛੇ -ਸੱਤ ਮਹੀਨੇ ਹੋ ਗਏ, ਮੈਂ ਸੇਮ ਕੱਪੜੇ ਲੈ ਰਹੀ ਆ ਇਹਨਾਂ ਦੇ ਜਦੋਂ ਜਾਂਦੀ ਆਾਂ, ਪਹਿਲੇ ਹੀ ਉਹਨਾ ਨੂੰ ਕਹਿੰਦੀ, ਕਿ ਇਹਦੇ ਨਾਲ ਦਾ ਸੇਮ ਕੱਢ ਦੋ
ਨਹੀਂ ਇਹ ਤੇ ਚਲੋ, ਵਧੀਆ ਤੁਹਾਡੀ ਵੀ ਜ਼ਿਆਦਾ ਸਿਰ ਦਰਦੀ ਨਹੀਂ ਲਗਦੀ, ਇੱਕ ਹੀ ਚੀਜ਼ ਪਸੰਦ ਕਰੋ ਤੇ ਦੋ ਲੈ ਲਓ
ਦੋ ਲੈ ਲੋ, ਇੱਕ ਛੋਟਾ ਸਾਈਜ਼, ਲੈ ਲੋ ਇੱਕ ਵੱਡਾ ਸਾਈਜ਼ ਲੈ ਲੋ
ਕੋਈ ਨੀ, ਕੋਈ ਨੀ, ਹੋਰ -ਹੋਰ
ਮਤਲਬ ਨਾ ਇਹਨੂੰ ਦੇਖਣਾ, ਮੈਂ ਭੇਜਾਂਗੀ, ਇਹਨੂੰ ਤੁਹਾਡੇ ਕੋਲ ਟਿਊਸ਼ਨ ਤੇ
ਹਾਂਜੀ-ਹਾਂਜੀ ਭੇਜਣਾ ਇਹਨੂੰ ਮੇਰੇ ਕੋਲ, ਮੈਂ ਦੇਖ
ਤੇ ਜਰਾ, ਨਾ ਇਹਨੂੰ ਮਤਲਬ ਸਾਰਾ ਵੇਖ ਹੀ ਹੋਏ, ਦਾ ਕਿ ਇਹਨੇ ਕੀ ਯਾਦ ਕੀਤਾ, ਕੀ ਨਹੀਂ ਕੀਤਾ। ਕਿਉਂਕਿ, ਮੈਨੂੰ ਨਾ ਇਹ ਨਾ ਉਹ ਆ
ਬਿਲਕੁਲ-ਬਿਲਕੁਲ,
ਇਹਦਾ ਮੈਂ ਤੁਹਾਨੂੰ ਪੇਪਰ ਦਾ ਨਾ ਸਾਰਾ ਦੱਸ ਦਾਂਗੀ, ਸਿਲੇਬਸ ਕੀ ਹੈਗਾ ਤੇ ਤੁਸੀਂ ਇਹਨੂੰ, ਚੰਗੀ ਤਰ੍ਹਾਂ ਯਾਦ ਕਰਵਾ ਰਣਾ ਕਿਉਂਕਿ ਇਹ ਨਾ ਮਤਲਬ, ਕਿ, ਹਿੰਦੀ ਦੇ ਵਿੱਚ ਜ਼ਿਆਦਾ ਮਿਸਟੇਕਾਂ ਕਰਦੀ ਹੈ। ਹਿੰਦੀ ਚ ਨਾ, ਹਾਂ ਉਹਦੇ ਵਿੱਚ ਕਰਦੀਏ ਤੇ ਜ਼ਿਆਦਾ ਮਤਲਬ ਇਹਨੂੰ ਦਿੱਕਤ ਉਈਓ ਆਂਦੀ ਏ, ਕਿ ਇਹ ਪੜ੍ਹਨਾ ਨਈਂ ਚਾਹੰਦੀ ਪੜ੍ਹ ਬੜ ਪੁੱਠੇ ਪੜ੍ਹੇ ਸ਼ਬਦ ਪੁੱਠੇ ਪੜਨੇ ਹੁੰਦੇ ਸੀਂ।
ਕੋਈ ਨੀਂ, ਕੋਈ ਨੀਂ, ਤੁਸੀਂ ਭੇਜੋ ਮੈਨੂੰ ਇਹ ਨਾ ਸਾਰੇ ਅਪਡੇਟਸ ਦਿੰਦੇ ਰਹਿਣਾ ਸਕੂਲ ਦੀ ਕਿ ਆ ਰਹੀਆਂ ਨੇਂ ਮ ਕੰਮ ਨੂੰ ਦੇਖ ਲਾਂਗੇ।
ਠੀਕ ਐ ਜੀ, ਸਤਿ ਸ਼੍ਰੀ ਅਕਾਲ ਜੀ।
ਓ ਸਤਿ ਸ਼੍ਰੀ ਅਕਾਲ।
ਪੈਸੇ ਲੋਕ ਲੱਗੇ।